ਹੈਲੋ, ਸ਼ਸ਼ੀ ਕਾਲ ਜੀ, ਕੀ ਹਾਲ ਏ।
ਹੋਰ ਸੁਣਾਓ ਠੀਕ ਹੋ।
ਵਧੀਆ ਜੀ, ਵਧੀਆ ਤੁਸੀਂ ਦੱਸੋ।
ਭਾਜੀ ਤੁਹਾਡੇ ਕੋਲੋਂ ਮੈ ਪੁੱਛਣਾ ਸੀ, ਐਜੂਕੇਸ਼ਨ ਦੇ ਬਾਰੇ, ਪੁੱਛਣਾ ਸੀ, ਕੁਛ ਦੱਸ ਸਕਦੇ ਹੋ। ਤੁਸੀਂ ਕੁਸ਼ ਸੂਜੈਸਟ, ਕਰ ਸਕਦੇ ਹੋ ਜੀ।
ਐਜੂਕੇਸ਼ਨ ਦੇ ਬਾਰੇ ਮੈਂ ਇਹ ਕਹਾਂਗਾ ਬਈ ਅਗਰ ਸਟੱਡੀ ਕਰਨੀ ਚਾਹੀਦੀ ਵੈਸੇ ਤੇ
ਹਾਂਜੀ।
ਮੈਂ ਇਹੀ ਕਹਾਂਗਾ, ਐਜੂਕੇਸ਼ਨ ਬਾਰੇ ਬਈ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
ਕਰਨੀ ਚਾਹੀਦੀ, ਅੱਗੇ ਪਲੱਸ ਟੂ ਤੋਂ ਬਾਅਦ ਅੱਗੇ ਗ੍ਰੈਜੂਏਸ਼ਨ ਕਰਨੀ ਚਾਹੀਦੀ ਐ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ
ਅੱਛਾ ਜੀ, ਅੱਛਾ ਜੀ, ਜਿਵੇ ਬੰਦੇ ਦੀ ਪਲਸ ਟੂ ਹੋਈ ਐ ਆਰਟਸ ਕਰਨੀ ਚਾਹੀਦੀ ਐ, ਕਾਮਰਸ ਕਰਨੀ ਚਾਹੀਦੀ ਐ, ਮੈਡੀਕਲ ਜਾ ਨੋਨ ਮੈਡੀਕਲ?
ਜਾਂ ਜਿੱਦਾਂ ਬੱਚਾ ਟੈਨਥ ਕਲੀਅਰ ਕਰਕੇ ਪਲੱਸ ਵਨ ਜਾਂਦਾ ਆ ਉਹ ਬੱਚੇ ਤੇ ਡਿਪੈਂਡ ਕਰਦਾ ਆ ਹਨਾ। ਕਿ ਉਹਨੂੰ ਕਿਹੜਾ ਸਬਜੈਕਟ ਈਜੀ ਜਿਹੜਾ ਉਹਨੂੰ ਸਮਝ ਆਇਆ
ਅੱਛਾ, ਉਹਨੇ ਨਾ ਮਤਲਬ ਕਿ ਅਕਾਊਂਟਸ ਵਗੈਰਾ ਕਰਨੇ, ਬੈਂਕਿੰਗ ਨੌਕਰੀ ਕਰਨੀ ਐ, ਉਹ ਕਮਰਸ ਲੈ ਲਈ
ਹਾਂਜੀ-ਹਾਂਜੀ, ਫੇਰ ਤੇ ਕੋਮਰਸ ਲਵੇ
ਅੱਛਾ, ਕੋਮਰਸ ਲੈਣ ਕੋਮਰਸ ਬੈਨੀਫਿਟ ਹੈਗੇ ਜੀ ਕਾ
ਹਾਂਜੀ, ਕੋਮਰਸ ਦੇ ਬੈਨੀਫਿਟ ਹੈਗੇ ਨੇ ਬੰਦਾ ਅਕਾਊਂਟੈਂਟ ਲੱਗ ਜਾਂਦਾ ਆ ਜਾਂ ਤੁਸੀਂ ਕੋ ਬੀ ਕੋਮਰਸ ਪਲੱਸ ਟੂ ਕਰਕੇ ਕਮਰਸ ਸਿਟਰੀਮ ਤੋਂ ਤੁਸੀਂ ਆਪੇ ਅੱਗੇ ਆਪਣਾ ਅਹ- ਸੀਏ ਵਗੈਰਾ ਵੀ ਕਰ ਸਕਦੇ ਓ।
ਫ ਬੈਂਕ ਵੀ ਨੌਕਰੀ ਮਿਲ ਜਾਂਦੀ ਐ ਕੋਮਰਸ ਕਰਕੇ ਪਲੱਸ ਟੂ ਤੋਂ ਬਾਅਦ
ਪਲੱਸ ਟੂ ਤਾਂ ਗ੍ਰੈਜੂਏਸ਼ਨ ਕਰਨੀ ਪੈਂਦੀ ਐ ਅੱਗੇ ਜਿਵੇਂ ਪਲੱਸ ਟੂ, ਪਲੱਸ ਟੂ ਪਾਸ ਆਊਟ ਹੋ ਗਈ, ਫਿਰ ਅੱਗੇ ਗ੍ਰੈਜੂਏਸ਼ਨ ਕਰਨੀ ਪਏਗੀ ਬੀ ਕੌਮ ਕਰਨੀ ਪਏਗੀ
ਅੱਛਾ, ਜਿਵੇਂ ਬੰਦੇ ਦੇ ਮੰਨ ਲਓ ਅੱਛਾ ਜੀ, ਜੇ ਉਹ ਬੰਦੇ ਨੇ ਮਤਲਬ ਪੱਲਸ-ਟੂ ਤੋਂ ਬਾਅਦ ਫਾਰਮਾ ਕਰ ਰਹੇ ਫਾਰਮਾ ਸੀ ਡ ਉਹ ਸੀ ਕਰਨੀ ਹੋਵੇ, ਉਹਦੇ ਲੲੀ ਹੋ ਸਕਦੀ ਐ ਜੀ।
ਹਾਂ, ਅਗਰ ਮੈਡੀਕਲ ਹੈਗੀ ਐ ਪਲੱਸ-ਟੂ 'ਚ' ਤੇ ਫਿਰ ਤੇ ਹੋ ਸਕਦੀ ਐ।
ਪਲੱਸ ਟੂ 'ਚ'ਉਹਨੇ ਮੈਂ ਨੋਨ ਮੈਡੀਕਲ ਲੀਤੀ ਹੋਈ ਸੀਗੀ।
ਹਾਂਜੀ-ਹਾਂਜੀ ਫੇਰ ਹੋ ਸਕਦਾ ਕੋਈ ਨੀ
ਅੱਛਾ ਹੋ ਸਕਦਾ ਐ ਜੀ, ਮਤਲਬ ਕਿ ਉਹ ਮਤਲਬ ਕੀ ਫਾਰਮੇਸੀ ਵਗੈਰਾ ਕਰ ਸਕਦੇ ਜੀ, ਉਸ ਤੋਂ ਬਾਅਦਬ ਰਿਟੇਲ ਖੋਲ ਕੇ ਬੈਠ ਸਕਦੇ ਆ ਜੀ ਆਪਣਾ, ਆਪਣਾ ਪਰਸਨਲ ਕੰਮ ਕਰ ਸਕਦਾ ਆ ਜੀ।
ਹਾਂਜੀ-ਹਾਂਜੀ ਹੋ ਸਕਦਾ ਐ।
ਹਾਂਜੀ ਆਪਣਾ, ਲਾਈਸੈਸ ਵਗੈਰਾ ਲੈ ਕੇ ਆਪਣਾ ਹੋਲਸੇਲ ਹੋ ਗਿਆ, ਰਿਟੇਲ ਹੋ ਗਿਆ ਆਪਣੀ ਖੁਦੀ ਮੈਡੀਕਲ ਸ਼ੋਪ ਓਪਨ ਕਰ ਸਕਦੇ ਓ।
ਹਾਂਜੀ-ਹਾਂਜੀ।
ਅੱਛਾ। ਆਈ ਮੇਰਾ ਕੁਛ ਮਾਮੇ ਦੇ ਮੁੰਡਾ ਹੈਗਾ, ਐ ਜੀਦੀ ਪਲੱਸ-ਟੂ ਹੋਈ ਹੋਈ ਐ। ਤੇ ਉਹ ਕਹਿੰਦਾ ਮੈਂ ਮੈਡੀਕਲ ਈ ਲੈਣ ਮਤਲਬ ਕਿ ਦਸਵੀਂ ਬਾਅਦ ਹੋਈ ਐ ਮਤਲਬ ਪਲੱਸ 'ਚ' ਮੈਡੀਕਲ ਲੈਣੀ ਐ।
ਹਾਂਜੀ ਠੀਕ ਆ, ਅਗਰ ਉਹਦਾ ਬੋਲ ਲੱਗੇ ਮਤਲਬ ਕਿ ਫਾਰਮੇਸੀ ਕਰਨ ਦਾ ਹੈਗੇ ਆ ਤੇ ਇਹ ਕਰ ਸਕਦਾ ਆ।
ਅੱਛਾ ਜੀ। ਵੈਸੇ ਮੈਡੀਕਲ 'ਚ ਹੈਗਾ ਫਾਇਦਾ। ਕਿਉਂਕਿ ਅੱਜ ਕੱਲ ਕੋਰਸ ਕੋਂਪੀਟੀਸ਼ਨ ਹੋ ਗਿਆ ਐਸ ਟਾਈਮ 'ਚ
ਕੋਂਪੀਟੀਸ਼ਨ ਤੇ ਸਾਰੀ ਜਗ੍ਹਾ ਹੈਗਾ ਵੀਰੇ।
ਅੱਛਾ-ਅੱਛਾ-ਅੱਛਾ-ਅੱਛਾ-ਅੱਛਾ। ਥ ਤੁਸੀਂ ਦੱਸ ਸਕਦੇ ਓ ਕਿੰਨਾ ਕ ਖਰਚਾ ਆ ਜਾਂਦਾ ਫਾਰਮੇਸੀ ਵਗੈਰਾ ਲੈਂਣ 'ਚ ਅਗਰ ਭਾਈ ਏ ਤੇ
ਮੋਸਟ ਮੋਸਟਲੀ ਮੰਨ ਕੇ ਚਲੋ ਤੁਸੀਂ ਇੱਕ ਸਾਲ ਦਾ ਡੇ ਡੇਢ -ਦੋ ਕੁ ਲੱਖ ਰੁਪਏ ਖਰਚਾ ਆ ਜਾਂਦਾ।
ਇੱਕ ਸਾਲ ਦਾ ਦੋ ਲੱਖ ਰੁਪਏ ਖਰਚ। ਜਦ ਕਿ ਜਾ ਪਲੱਸ ਵਨ, ਪਲੱਸ ਟੂ ਕਰੇ ਗਾ ਉਸ ਤੋਂ ਬਾਅਦ ਚਾਰ ਸਾਲ ਦੀ ਆਪਣੀ ਜਿਹੜੀ ਹੈਗੀ ਏ। ਡੀ ਫਾਰਮੇਸੀ, ਡੀ ਫਾਰਮੇਸੀ ਚਾਰ ਸਾਲ ਦੀ ਆਪਣੀ ਕਰੇਗਾ। ਉਸ ਤੋ ਬਾਅਦ ਦਾ ਵੀ ਖਰਚਾ ਦੱਸ ਸਕਦੇ ਜੀ ਕਿਵੇਂ ਸ਼ੋਪ ਓਪਨ ਕਰੇ ਦੀ ਕਿਵੇਂ ਕੁਛ ਐਸਾ ਹੈਗਾ।
ਉਸ ਤੋਂ ਬਾਅਦ ਵੀਰੇ ਮਤਲਬ ਕੀ ਇਹੀ ਹੈਗਾ। ਅਗਰ ਉਹਨੇ ਫਾਰਮੇਸੀ ਕਲੀਅਰ ਕਰ ਲੀ ਹੁਣ ਉਹ ਇਨਾ ਤਾਂ ਮੈਨੂੰ ਪਤਾ ਨੋਲੇਜ ਹੈ ਨੀ ਬਾਕੀ ਮੈਂ ਫੇਰ ਵੀ ਦੱਸ ਦਿੰਨਾ ਕਿ ਜ ਜਿੰਨਾ ਕੁ ਮੈਨੂੰ ਪਤਾ ਆ ਕੀ ਉਹਨੂੰ ਫੇਰ ਐਕਸਪੀਰੀਅੰਸ ਲੈਣਾ ਪਏਗਾ ਥੋੜਾ ਜਿਹਾ ਮੈਡੀਕਲ 'ਚ
ਉਹਨੂੰ ਐਕਸਪੀਰੀਅੰਸ ਹੈਗਾ ਜੀ ਉਹਨੂੰ ਦਸ ਸਾਲ ਦਾ ਐਕਸਪੀਰੀਅੰਸ ਐ ਜੀ ਉਹ ਮੈਡੀਕਲ ਸ਼ੋਪ ਤੇ ਉਹ ਕੰਮ ਕਰ ਚੁੱਕਾ ਹੈ ਜੀ। ਉਹ ਕਹਿੰਦਾ ਮੈਂ ਹੁਣ ਆਪਣਾ ਕੰਮ ਕਰਨਾ ਹੈਗਾ। ਜਿਵੇਂ ਮੈਂ ਆਪਣੀ ਮੈਡੀਕਲ ਰਿਟੇਲ ਦੀ ਸੋਪ ਓਪਨ ਕਰਨੀ।
ਹਾਂਜੀ ਕੋਈ ਨੀ ਹੋ ਜਾਏਗੀ ਉਹ 'ਚ ਲਾਇਸੈਂਸ ਬਣਾਣਾ ਪਏਗਾ।
ਅੱਛਾ ਲਾਇਸੈਂਸ ਵਗੈਰਾ ਓਪਨ ਹੋ ਜਾਂਦਾ ਜੀ ਐਵੇਂ। ਲਾਇਸੈਂਸ ਵਗੈਰਾ ਲੈਂੲਸ ਵਗੈਰਾ ਕਿੰਨਾ ਖਰਚਾ ਹੋ ਜਾਂਦਾ ਜੀ। ਪੰਜਾਹ ਹਜ਼ਾਰ, ਲੱਖ ਤੋ ਉੱਤੇ ਆ ਜਾਂਦਾ ਹੋਣਾ ਹਨਾ। ਮੈਂ ਕਹਿਣਾ
ਹੋ ਸਕਦਾ।
ਅੱਛਾ-ਅੱਛਾ ਜੀ ਦਵਾਈਆਂ ਦੇ ਬਾਰੇ ਮੈਨੂੰ ਕਾਫ਼ੀ ਨੌਲੇਜ ਹੈਗੀ ਹੈ ਐਂਟੀਬਾਇਟਕ ਕਾਫ਼ੀ ਹੋਸਪਿਟਲਾਂ 'ਚ ਵੀ ਕੰਮ ਕਰ ਚੁੱਕਿਆ ਐ। ਉਹਦੀ ਫੇਸ ਵਲੂੈ ਬਹੁਤ ਅੱਛੀ ਐ। ਤਿੰਨ ਚਾਰ ਸਾਲ ਐਵਾਰਡ ਵੀ ਰਹਿ ਚੁੱਕੇ ਆ ਔਡਰ ਵਗੈਰਾ ਲੈਂਦੇ ਹੁੰਦੇ ਉਹ ਵੀ ਕੰਮ ਕਰ ਚੁੱਕੇ ਐ।
ਨਹੀਂ ਫਿਰ ਠੀਕ ਹੀ ਆਪਣਾ ਓਪਨ ਕਰਨਾ ਚਾਹੇ ਤਾਂ ਹੋ ਸਕਦਾ ਐ। ਬਾਕੀ ਕੋਸਟ ਬਹੁਤ ਆ ਜਾਂਦੀ ਓਪਨ ਕਰਦੇ ਹੋਏ।
ਪੋਸਟ ਆ ਜਾਂਦੀ ਮੈਡੀਕਲ ਦੀ।
ਹੂੰ-ਹੂੰ ਮਗਰ ਆਪਣਾ ਰਿਟੇਲਿੰਗ ਕਰਨੀ ਐ। ਡਟੇਲ ਕਰਨੀ ਆਪਣੀ ਸ਼ੋਪ ਓਪਨ ਕਰਨੀ ਦੀ ਡਟੇਲ ਦੀ।
ਕਿਹੜੇ ਡੋਕਟਰ ਵਗੈਰਾ ਵੀ ਕਹਿੰਦੇ ਮੈਂ ਡੋਕਟਰ ਵਗੈਰਾ ਬਣਜਾ। ਐਮ ਟੀ ਕਰਾ, ਪੀ ਐਮ ਐੱਸ ਕਰਾਂ। ਇਕੱਲਾ ਪਲੱਸ ਵਨ 'ਚ ਹੀ ਬੇਸ ਨੂੰ ਬਣਾਣਾ ਪਏਗਾ ਫੇਰ ਸ਼ੁਰੂ ਤੋਂ ਹੀ
ਹਾਂ ਫੇਰ ਅਗਰ ਸ਼ੁਰੂ ਤੋਂ ਹੀ ਬੇਸ ਰਹੇਗਾ ਨਾ ਪਲੱਸ ਵਨ ਤੋ ਮੈਡੀਕਲ ਦਾ ਹਾ ਤਦ ਜਾਕੇ ਫਾਇਦਾ ਹੋਏ ਗਾ
ਉਹ ਮਤਲ ਕੀ ਆਂਦੇ ਇੱਥੇ ਵੀ ਇੰਡੀਆ 'ਚ ਪਲੇ ਹੈਨੀ ਫੈਸਿਲਿਟੀ ਬਾਹਰ ਜਾ ਕੇ ਡਾਕਟਰੀ ਪੜ੍ਹਾਈ ਬਹੁਤ ਅੱਛੀ ਹੁੰਦੀ ਐ ਆਪਣੇ ਇੰਡੀਆ ਐ ਕੋਲੇਜ ਬੈਸਟ ਜਿੱਥੇ ਡਾਕਟਰ ਪੜ੍ਹਾਈ ਜਾਂਦੀ ਐ।
ਕੋਲਜ ਬੈਸਟ ਜੀ ਆਪਣਾ ਲੁਧਿਆਣਾ ਯੂਨੀਵਰਸਿਟੀ ਹੋ ਗਈ।
ਅੱਛਾ ਜੀ, ਉਹ ਕੋਲਜ ਬੈਸਟ ਏ। ਆਓ ਨਾ ਸੋਇ ਸੀ ਮਲਾਣੇ ਕਾਫੀ ਕਾਫ਼ੀ ਸਟੂਡੈਂਟ ਬਾਹਰੋਂ ਵੀ ਆਉਂਦਾ ਆਪਣਾ ਇੰਡੀਆ ਤੋਂ ਵੀ ਕਾਫ਼ੀ ਬੱਚੇ ਆਂਦੇ ਜੀ।
ਹਾਂਜੀ, ਹਾਂਜੀ ਮੌਲਾਨਾ ਯੂਨੀਵਰਸਿਟੀ ਹੋ ਗਈ, ਚੰਡੀਗੜ੍ਹ ਹੋ ਗਈ ਯੂਨੀਵਰਸਿਟੀ।
ਅੱਛਾ ਜੀ ਅੱਛਾ ਬਾਕੀ ਬਾਕੀ ਮਤਲਬ ਹੁਣ ਠੀਕ- ਠਾਕ ਹੈਗਾ ਕੋਲੇ ਚ ਵਧੀਆ ਕੋਲਜ਼ 'ਚ
ਹਾਂਜੀ।
ਮਤਲਬ, ਕੋਲੇਜ 'ਚ ਬੈਸਟ ਹੈ ਆ।
ਹਾਂ ਕੋਲੇਜ ਤੇ ਬੈਸਟ ਆ ਉਹਦੇ ਨੋਂਨ ਅਟੈਡਿੰਗ ਹੋ ਨੀ ਸਕੇਗਾ ਕੋਈ ਕੋਲੇਜ ਜਾਣਾ ਵਧੀਆ ਮਲਾਨਣਾ ਯੂਨੀਵਰਸਿਟੀ ਵਧੀਆ ਪਲੇਸਮੈਂਟ ਵਧੀਆ ਉਹਦੀ।
ਉਹ'ਚ'ਨੈਇਟੀ ਪੋਂਟ ਨਾਇਨ ਨਾਇਟੀ ਪਰਸੈਟੀਜ ਆ ਸੀ, ਮੈਡੀ
ਅੱਛਾ ਜੀ, ਫੇਰ ਤੇ ਬੜੇ ਪਿਆਰ ਨਾਲ ਲੈ ਲੈਣਗੇ ਉਥੇ
ਅੱਛਾ ਉਹ ਕਹਿੰਦਾ ਮ ਕਹਿੰਦਾ ਵੀ ਇੱਥੇ ਮੈਂ ਨੀ ਪੜ੍ਹਨਾ ਮੈਂ ਨਾ ਬਾਹਰ ਜਾਣਾ ਉਕਸਫੋਰਡ ਯੂਨੀਵਰਸਿਟੀ ਉਹਦਾ ਨਾਮ ਤਾਂ ਹੈਗਾ ਕਿ ਉਕਸਫੋਰਡ ਯੂਨੀਵਰਸਿਟੀ ਹੈਗੀ ਹੈ ਉਹਦੇ ਉੱਤੇ ਸਿਲੈਕਸ਼ਨ ਹੋਈ ਵੀ ਰਿਵਰਸ ਹੈ ਜੀ।
ਹਾਂ ਵਧੀਆ ਜੇ ਉਹਨੂੰ ਬਾਹਰੋਂ ਦੀ ਕੋਈ ਔਫਰ ਆ ਰਿਹਾ ਤੇ ਵਧੀਆ ਗੱਲ
ਉਹ ਓਕਸਫੋਰਡ ਜਿਹੜੀ ਯੂਨੀਵਰਸਿਟੀ ਹੈਗੀ ਉਹਦੇ ਬਾਰੇ ਤੁਸੀਂ ਤੁਹਾਨੂੰ ਪਤਾ ਹੈ ਜੀ ਬੈਸਟ ਹੈਗੀ ਹੈ।
ਹਾਂਜੀ ਬੈਸਟ ਈ ਹੈ।
ਮਤਲਬ ਡਾਕਟਰ ਵਗੈਰਾ ਕਿਉਂਕਿ ਉੱਥੇ ਕਾਫ਼ੀ ਜਿਹੜੇ ਸਟੂਡੈਂਟ ਜਾ ਕੇ ਨਾ ਉੱਥੇ ਪੜ੍ਹ ਚੁੱਕੇ ਆ। ਕਿਉਕਿ ਉੱਥੇ ਵੀ ਜਲਦੀ ਨੰਬਰ ਲੱਗਦਾ ਨੀ ਆ ਐਜੂਕੇਸ਼ਨ ਵਗੈਰਾ ਚ
ਹੁਣ ਤੁਹਾਡੇ ਤੁਸੀਂ ਕਹਿ ਰਹੇ ਹੋ ਤੁਹਾਡਾ ਕੋਈ ਕਜ਼ਨ ਆ ਜਿੱਦਾਂ ਤੁਸੀਂ ਕਹਿ ਰਹੇ ਤੁਹਾਡੇ ਮਾਮੇ ਦੇ ਮੁੰਡੇ ਦੇ ਨਾਈਨਟੀ ਨਾਈਨ ਪਰਸੈਂਟ ਆਏ ਨੇ
ਅੱਛਾ ਜੀ।
ਤੇ ਉਹ ਵਧੀਆ ਮਿਲ ਜਾਂਦਾ ਬਹੁਤ ਈਜ਼ਲੀ ਮਿਲ ਜਾਗਾ ਉਹਨੂੰ ਤਾਂ ਐਡਮਿਸ਼ਨ। ਹਾਂ ਬੱਚਾ ਹੁਸ਼ਿਆਰ ਹੋਵੇ ਨੰਬਰ ਵਧੀਆ। ਪਰਸੈਂਟਜ ਵਧੀਆ ਆ ਬਹੁਤ ਬੜੀ ਆਰਾਮ ਮਿਲ ਜਾਏਗਾ।
ਅੱਛਾ- ਅੱਛਾ ਹੋਰ ਕੁੱਛ ਹੋਇਆ ਸਿਸਟਮ ਬਣ ਨੀਂ ਰਿਹਾ ਪੈਸੇ -ਪੂਸੇ ਦਾ ਇਹ ਬਾਹਰ ਤੇ ਭੇਜਦੇ ਇਹਨੂੰ ਲੇਕਿਨ ਖਰਚਾ ਬਹੁਤ ਆ ਜਾਣਾ।
ਅੱਛਾ।
ਹਾਂਜੀ ਇਹ ਚਲੋ ਖਰਚਾ ਤਾਂ ਜਦੋਂ ਦੁਕਾਨਦਾਰ ਵੀ ਤੁ ਪਾ ਜਾਓ ਡਾਕਟਰ ਵੀ ਕਰਦਾ ਵੀ ਹੈ‌। ਚਲੋ ਪੈਸੇ ਤੇ ਜਦੋਂ ਪੂਰੇ ਹੋਈ ਜਾਣੇ ਐ। ਜਦੋਂ ਕੰਮ- ਕੁਮ ਕਰੇਗਾ ਆਪਣਾ ਹੋਸਪੀਟਲ ਖੋਲੇਗਾ ਕਲੀਨਿਕ ਵਗੈਰਾ ਹੈ। ਪੈਸੇ ਚਲ ਪੂਰੇ ਹੋ ਜਾਣੇ। ਸ਼ੁਰੂ ਤੋਂ ਸਾਨੂੰ ਪੈਸੇ ਲਗਾਉਣੇ ਪੈਣੇ ਹੈ ਵੀਹ ਲੱਖ -ਪੱਚੀ ਲੱਖ ਇਹਨਾ ਸਾਨੂੰ ਚਾਹੀਦਾ।
ਸਕਾਲਰਸ਼ਿੱਪ ਵੀ ਮਿਲ ਜਾਂਦੀ ਹੈ ਬੱਚੇ ਦੇ ਅਗਰ ਪ੍ਰਸੈਂਟੇਜ ਵਧੀਆ ਹੈਗੇ ਨੇ।
ਹਾਂਜੀ ਸਕੋਲਰਸ਼ਿਪ ਮਿਲੀ ਇਹਨੂੰ ਲੇਕਿਨ ਉਹਦੇ ਚ ਪਾ ਕੇ ਪੈਸੇ ਬਹੁਤ ਹੈਗੇ ਆ ਸਕੋਲਰਸ਼ਿਪ ਪੰਜ-ਛੇ ਲੱਖ ਰੁਪਏ ਮਿਲਦੀ ਇਹੂੰ ਫਿਰ ਵੀ ਮਤਲਬ ਬਾ ਘੱਟ ਹੈਗੇ ਆ ਉਹ ਸਾਨੂੰ ਕਹਿੰਦੇ ਪੱਚੀ-ਤੀਹ ਲੱਖ ਰੁਪਏ ਹੋਰ ਕਰਨੇ ਹੈਗੇ।
ਉਹ ਤੇ ਹੈ ਗੁਡੀਆਂ ਦੀ ਸਟੱਡੀ ਬਹੁਤ ਮਹਿੰਗੀ ਹੁੰਦੀ ਐ।
ਹਾਂਜੀ-ਹਾਂਜੀ ਤੇ ਬਾਹਰ ਜਾਣਾ ਖਾਣਾ- ਪੀਣਾ ਰਹਿਣਾ ਤਾਂ ਦੋ-ਤਿੰਨ ਸਾਲ ਇੱਥੇ ਰੂਗਾ ਆ ਵੀ ਉਹਦਾ ਫੇਰ ਉਹ ਕਰੋ ਆਪਣੇ ਉੱਥੇ ਕੰਮ ਕਰੇਗਾ ਤੇ ਫਿਰ ਪੜ੍ਹਾਈ ਡਿਸਟਰਬ ਹੋਏਗਾ। ਉਹਨੂੰ ਸਿਰ ਬਸ ਤੂੰ ਉਥੇ ਪੜ ਇਹਨੇ ਪੈਸੇ ਸੀ ਇੱਥੋਂ ਪੇਜ ਗੇ ਅੱਛਾ ਜੀ ਬਸ ਇਹ ਮਤਲਬ ਕਿ ਖਰਚਾ ਬਹੁਤ ਦੱਸ ਇਸ ਕਰਕੇ ਆਪਣੇ ਬ ਤੁਸੀ ਕੁਛ ਪੈਸੇ ਇਕੱਠੇ ਕਰ ਰਹੋ ਓ।
ਅੱਛਾ ਅੱਛਾ।
ਉਹ ਮਤਲਬ ਕਿ ਬਜਟ ਥੋੜਾ। ਬਹੁਤ ਜ਼ਿਆਦਾ ਆ। ਚਲੋ ਕੋਈ ਨੀ ਕਰਦਾਂਗੇ ਡਾਕਟਰ ਬੁਲਾਣਾ ਹਾਂਜੀ-ਹਾਂਜੀ। ਤੁਸੀਂ ਕਿੰਨਾ ਪੜ੍ਹੇ ਓ?
ਮੈਂ ਬੀ ਮੈਂ ਕੀਤੀ ਪਲੱਸ ਟੂ ਪਾਸ ਆਊਟ ਕੀਤੀ ਏ।
ਅੱਛਾ। ਪਾਸ ਆਊਟ ਕੀਤੀ ਏ ਉਸ ਤੋਂ ਬਾਅਦ ਕੁਛ ਨੀ ਕੀਤਾ ਜੀ ਕੋਮਰਸ ਵਗੈਰਾ ਆਰਟਸ ਵਗੈਰਾ।
ਨਹੀਂ ਕੋਮਰਸ ਵੀ ਕੋਮਰਸ ਤੋਂ ਹੀ ਕੀਤੀ ਸੀ ਪਲੱਸ ਟੂ ਤੇ ਹੁਣ ਅੱਗੇ ਦੇਖੋ ਬੀ ਕੋਮ ਕਰਾਂਗੇ ਬੀ ਏ
ਅੱਛਾ ਹਾਂ। ਕਾਫੀ ਸੋਰਸ ਹੈਗਾ ਬੀ ਏ, ਬੀ ਕਾਮ ਆਪਣਾ। ਕੁਛ ਵੀ ਕਰ ਸਕਦੇ ਹੋ ਆਪਣਾ। ਆਪਾਂ ਕੋਈ ਕੋਰਸ ਵਗੈਰਾ ਕਰ ਸਕਦੇ ਹੋ।
ਹਾਂਜੀ-ਹਾਂਜੀ।
ਹਾਂਜੀ ਆਪਣਾ ਆਈ ਟੀ ਆਈ ਵਗੈਰਾ ਕਰ ਸਕਦੇ ਹੋ ਇੰਟਰਨੈਸ਼ਨਲ। ਟੈਕਨਾਲੋਜੀ ਅੱਜ-ਕੱਲ੍ਹ ਚੱਲਦੇ ਪਏ ਏ। ਉਹਦੇ ਕ- ਆਈ ਟੀ ਹੁੰਦੇ ਮਤਲਬ ਕਿ ਤੁਹਾਨੂੰ ਸਿਖਾ ਦੇ ਕੇ ਵਰਕ ਏਸੀ ਵਗੈਰਾ ਠੀਕ ਕਰਨ ਸਿਖਾਣਗੇ, ਫਰਿਜ ਵਗੈਰਾ। ਟੀ ਵੀ ਵਗੈਰਾ, ਗੈਚ ਬਲਡਿੰਗ ਵਗੈਰਾ। ਖ਼ਰਾਬ ਦਾ ਕੰਮ ਹੁੰਦਾ ਡੈਈਜ਼ ਵਗੈਰਾ ਉਹ ਸਾਨੂੰ ਸਿਖਾਣਗੇ ਸਾਰਾ ਕੁਛ ਹੀ। ਤੁਹਾਨੂੰ ਪੂਰਾ ਟ੍ਰੇਡ ਪੂਰਾ ਟ੍ਰੇਡ ਕਰਨਗੇ ਤੁਹਾਨੂੰ। ਫਿਰ ਤੁਹਾਨੂੰ ਉਸ ਤੋਂ ਬਾਅਦ ਤਿੰਨ ਸਾਲ ਚਾਰ ਸਾਲ ਜਿਦਾਂ ਵੀ ਹੈਗੇ ਪੜ੍ਹਾਈ ਤਾਂ ਹੁੰਦਾ ਏ, ਤਿੰਨ ਸਾਲ ਉਸ ਤੋਂ ਬਾਅਦ ਤੁਹਾਨੂੰ ਅੱਗੇ। ਕੰਪਨੀ ਪ੍ਰਮੋਸ਼ਨ ਕਰਦੀ ਨੇ।
ਅੱਛਾ ਜੀ।
ਉਸ ਤੋਂ ਬਾਅਦ ਤੁਹਾਨੂੰ ਜ ਸਾਡੇ ਉਹ ਜੋਬ ਆਏਗੀ ਕੰਪਨੀ ਨੇੜੇ ਇੰਪਲੋਈ ਆਣਗੇ ਤੁਹਾਨੂੰ ਲੈਣੇ ਵਾਸਤੇ।
ਅੱਛਾ-ਅੱਛਾ।
ਹਾਂਜੀ-ਹਾਂਜੀ ਆਈ ਟੀ ਆਈ ਵੀ ਅੱਛਾ ਸਕਕੋਪ ਏ ਲੇਕਿਨ। ਇਹਦੇ ਕਰਕੇ ਵੀ ਬਹੁਤ ਅੱਜ-ਕੱਲ੍ਹ ਬੱਚਾ ਬਹੁਤ ਵਧਿਆ। ਹਾਂਜੀ-ਹਾਂਜੀ। ਤੁਸੀਂ ਤੁਸੀਂ ਆਈਟੀ ਵੀ ਕਰ ਸਕਦੇ ਹੋ, ਬੀ ਏ ਵੀ ਕਰ ਸਕਦੇ ਹੋ, ਬੀਕਮ ਵੀ ਕਰ ਸਕਦੇ ਹੋ।
ਅੱਛਾ ਜੀ।
ਚਲੋ ਠੀਕ ਏ ਭਾਜੀ, ਸਤਿ ਸ੍ਰੀ ਅਕਾਲ।
ਠੀਕ ਏ ਜੀ ਠੀਕ ਏ। ਸਸ਼੍ਰੀ ਅਕਾਲ।